ਐਂਡ ਦਾਲ
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਕੀ ਕਰ ਰਹੇ ਹੋ
ਬਸ ਜੀ ਹੁਣ ਰਾਤ ਦੀ ਤਿਆਰੀ ਰਾਤ ਦਾ ਟੈਮ ਹੋ ਗਿਆ ਵੇ ਰੋਟੀ ਦਾ ਹੁਣ ਵੇਖਦੇ ਪਏ ਆ ਸੋਚਦੇ ਪਏਆਂ ਕੀ ਬਣਾਈਏ ਕੀ ਚਾੜੀਏ ਤੇ ਕੀ ਖਾਈਏ ਬੜੇ ਪਰੇਸ਼ਾਨ ਅਸੀ ਤੇ
ਅਤੇ ਸ਼ਾਮ ਦਾ ਨਾਸ਼ਤਾ ਹੋ ਗਿਆ
ਸ਼ਾਮ ਦਾ ਹਾਂ ਕਰ ਲਈ ਦਾ ਵੇ ਛੇ ਸਾਢੇ ਛੇ ਵਜੇ
ਹਾਂ ਉਹੀ ਤੇ ਸ਼ਾਮ ਦਾ ਵੀ ਮੇਨ ਏ
ਹਾਂ ਉਹ ਵੀ ਨਾ ਜੇ ਬੱਚੇ ਹੋਣ ਨਾ ਘਰ ਛੋਟੇ ਛੋਟੇ ਹੋਣ ਆ ਜ ਜਿਵੇਂ ਤੁਹਾਡੇ ਛੋਟੇ ਨੇ ਉਹ ਮੰਗਦੇ ਨੇ ਸ਼ਾਮੀ ਹੁਣ ਸਾਡੇ ਬੱਚੇ ਹੋ ਗਏ ਨੇ ਵੱਡੇ ਉਹ ਤੇ ਫਿਰ ਆਪ ਆਪਣੀ ਮਰਜ਼ੀ ਨਾਲ ਕਦੀ ਖਾਂਦੇ ਨੇ ਕਦੀ ਬਾਹਰ ਚਲੇ ਜਾਂਦੇ ਨੇ ਨਿਕਲ ਜਾਂਦੇ ਨੇ ਘੁੰਮਣ ਫਿਰਨ
ਏ ਤੇ ਹੈ ਹੀ ਸਾਡੇ ਤੇ ਬਸ ਪੰਜ ਵੱਜਦੇ ਹੀ ਭੂ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਭੁੱਖ ਲੱਗੀ ਹੈ
ਹਾਂਜੀ ਸਭ ਦੇ ਐ ਸਭ ਦੇ ਬੱਚਿਆਂ ਦਾ ਇਹੀ ਹਾਲ ਹੈ ਜੀ ਐ ਸਭ ਦੇ ਐਹੀ ਪ੍ਰੋਬਲਮ ਏ ਸ਼ਾਮੀ ਵੀ ਚਾਈਦਾ ਵੇ ਇੱਕ ਤੇ ਤਿੰਨ ਦੋ ਟੈਮ ਦਾ ਬਣਾਣ ਨੂੰ ਸੋਚੀ ਦਾ ਹੋ ਵੇ ਕੀ ਬਣਾਈਏ ਫ ਸ਼ਾਮੀ ਵੀ ਬੱਚਿਆਂ ਦਾ ਵੇਖਣਾ ਪੈਂਦਾ ਹਾਂਜੀ ਫਿਰ ਕੀ ਬਣਾ ਲਿਆ ਤੁਸੀਂ ਕੀ ਬਣਾਇਆ ਫਿਰ ਸ਼ਾਮੀ ਬੱਚਿਆਂ ਵਾਸਤੇ ਅੱਜ
ਅੱਜ ਮੈਂਨੇ ਮੈਕਰੋਨੀ ਬਣਾਈ ਏ ਬੱਚਿਆਂ ਵਾਸਤੇ ਮੈਂ ਮੈਂ ਕਿਹਾ ਬਸ ਮੈਕਰੋਨੀ ਪਈ ਹੋਈ ਸੀ ਘਰ, ਮੈਂ ਕਿਹਾ ਹੁਣ ਇਹੀ ਬਣਾ ਦਾਂਗੀ, ਮੈਂ ਹੋਰ ਤੇ ਮੈਂ ਕੁਛ ਨੀ ਬਣਾਉਣ ਲੱਗੀ। ਸਿੰਪਲ ਬਸ ਮੁ ਮੈਕਰੋਨੀ ਬਣਾ ਲਈ, ਖਾ ਲੈਂਦੇ ਨੇ ਬੱਚੇ ਖੁਸ਼ ਹੋ ਕੇ।
ਬੱਚਿਆਂ ਨੂੰ ਦੇਖੋ ਇਹ ਹੁੰਦਾ ਹੈ ਕਿ ਕੁਛ ਨਾ ਕੁਛ ਮਿਲ ਜਾਏ, ਖਾਣ ਨੂੰ, ਤੇ ਮੂੰਹ। ਚੱਲਦਾ ਸਾਡਾ ਤੇ ਨਾਲ ਫਿਰ ਹੁਣ ਮੋਬਾਇਲ ਦਾ ਬਣਨਾ ਚਾਹੀਦਾ ਹੁੰਦਾ। ਕੱਲ ਨੂੰ ਬਾਈ ਚਾਹੀਦਾ ਖਾਂਦੇ ਹੋਏ, ਤੇ ਉਹ ਕਹਿੰਦੇ ਸਾਨੂੰ। ਕੁਛ ਮਿਲ ਜਾਏ ਤੇ ਅਸੀਂ ਚਲੋ ਮਕਾਂਗੇ ਵੀ ਮੋਬਾਈਲ ਦੇ ਦੋ ਖਾਣਾ ਹੈ।
ਹਾਂ, ਹਾਂਜੀ, ਬਸ, ਬਸ। ਹੁਣ ਤਾਂ ਵੈਸੇ ਮੈਂ ਥੋੜ੍ਹਾ। ਮੋਬਾਈਲ ਵੀ ਮੈਂ ਹੁਣ ਥੋੜ੍ਹਾ ਘੱਟ ਦਿਖਾ ਰਹੀ ਹਾਂ ਇਹਨਾਂ ਨੂੰ, ਸਕੂਲ ਖੁੱਲ੍ਹ ਗਏ ਨੇ ਨਾਲੇ। ਅਤੇ ਫਿਰ ਸੁਆ ਦਿੰਦੀ ਹਾਂ ਦੁਪਹਿਰ ਨੂੰ, ਸ਼ਾਮੀ ਫਿਰ ਸ਼ਾਮੀ ਹੈ ਵੇਖਦੇ ਨੇ ਫਿਰ। ਸਕੂਲ ਦਾ ਕੰਮ ਕੁਮ ਕਰਾ ਲੈਂਦੀ ਆ ਤੇ ਬਸ ਫਿਰਿਰ ਕਿਉਂਕਿ ਬ ਮੇਰਾ ਛੋਟਾ ਬਹੁਤ ਦੇਖਣ ਲੱਗ ਗਿਆ ਛੋਟਾ ਕੀ ਤਿੰਨੋ ਹੀ ਵੇਖਦੇ ਨੇ।
ਹਾਂ ਨਹੀਂ ਗ਼ਲਤ ਗੱਲ ਹੈ ਬੱਚਿਆਂ ਦੀ ਨਾ ਟਾਈਮ ਲਿਮਿਟ ਤੁਸੀਂ ਬਣਦੋ ਤੇ ਦੇਖਣਾ ਤਾਂ ਹੈ ਹੀ ਹੈ ਬੱਚਿਆਂ ਨੂੰ ਅਗਰ ਅਸੀਂ ਕਹੀਏ ਨਾ ਕਿ ਬਿਲਕੁਲ ਅਸੀਂ ਇਹਨਾਂ ਨੂੰ ਛੁਡਾ ਦੇਈਏ।
ਹਾਂ, ਚਲੋ ਉਹ ਤੇ ਨਹੀਂ ਹਾਂ ਬਸ ਇਹ ਏ ਕਿ ਹੁਣ ਸ਼ਾਮ ਦੇ ਟਾਈਮ ਸਿਰਫ ਮੈਂ ਦਿੰਦੀ ਹਾਂ। ਜਿੱਦਾਂ ਸਕੂਲ ਵਗੈਰਾ ਦਾ ਕੰਮ ਕਰਕੇ। ਉਸ ਤੋਂ ਬਾਅਦ ਮੈਂ ਕਿਹਾ ਚਲੋ। ਕੋਈ ਗੱਲ ਨਹੀਂ ਗੇਮ ਖੇਡਣ ਵਾਸਤੇ ਦੇ ਦਿੰਦੀ ਹਾਂ, ਹੁਣ ਤਾਂ ਮੈਂ ਰੀਲਸ ਵੀ ਨਹੀਂ ਦੇਖਣ ਦਿੰਦੀ ਜ਼ਿਆਦਾ।
ਹਾਂ ਨਹੀਂ ਬਲਕ
ਆਵਾਜ਼ ਆਉਂਦੀ ਹੈ ਨਾ।
ਸਹੀ ਹੈ, ਆਪਣੇ ਕੋਲ ਹੀ ਬਿਠਾ ਕੇ ਦਿਓ, ਬੱਚਿਆਂ ਨੂੰ ਫੋਨ ਤਾਂ ਕਿ ਪਤਾ ਵੀ ਰਹੇ। ਕਿ ਸਾਡਾ ਬੱਚਾ ਕੀ ਦੇਖ ਰਿਹਾ।
ਹਾਂਜੀ, ਹਾਂਜੀ ਬਸ ਮੈਂ ਇਹ ਕਹਿੰਦੀ ਹਾਂ ਮੈਂ ਤਾਂ ਦਵਾਂਗੀ। ਕਿ ਗੇਮ ਹੀ ਖੇਲੋਗੇ ਰੀਲਸ ਨਹੀਂ ਦੇਖੋਗੇ। ਰੀਲਸ ਵਿੱਚ ਇਹਨਾਂ ਗ਼ਲਤ ਦਿਖਾਉਂਦੇ ਨੇ ਨਾ।
ਬਹੁਤ ਗ਼ਲਤ ਦਿਖਾਉਂਦੇ ਨੇ ਮੈਂ ਮੈਂ ਤਾਂ ਦੇਖਦੀ ਹਾਂ ਬੱਚੇ ਤੇ ਨਾ ਐਕਸ਼ਨ ਵੀ ਉਵੇਂ ਕਰਨ ਲੱਗ। ਮੇ ਵੀ ਦੇਖਦੇ ਦੇਖਦੇ ਨਾ ਉਹਨਾਂ ਦਾ ਮਾਇੰਡ ਕਿੰਨਾ ਉਹ। ਤਰਫ ਚਲਾ ਗਿਆ ਵ ਨਾ। ਉਹ ਆਪਣੀ ਰੀਅਲ ਲਾਈਫ ਚ ਵੀ, ਉਹ ਕਰਨ ਲੱਗ ਗਏ ਨੇ, ਕਿਉਂਕਿ ਛੋਟੇ ਬੱਚਿਆਂ ਦਾ ਮਾਇੰਡ ਹੁੰਦਾ ਕੱਚਾ। ਉਹਨਾਂ ਨੂੰ ਅਸੀਂ ਜਿਵੇਂ ਢੱਲਾਂਗੇ ਨਾ ਉਹ ਉਵੇਂ ਢੱਲ ਜਾਣਗੇ।
ਹਾਂਜੀ ਇਹ ਤੇ ਹੈ। ਹੀ ਹੈ। ਬਸ ਇਸੇ ਚੱਕਰ ਚ ਇਹੀ। ਦੇਖਦੀ ਵੀ ਸੀ ਮੈਂ ਕੁਛ ਦਿਨਾਂ ਤੋਂ ਹੋਲੀ ਜਦੋਂ ਦੇ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਨਾ। ਤੇ ਇਨਾ ਮੋਬਾਈਲ ਇਹਨਾਂ ਨੇ ਦੇ। ਦੇਖਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਤਾਂ ਕਾਹਲੀ ਪੈਣ ਲੱਗ ਗਈ ਕਿ ਬਈ ਇਹਨਾ। ਬਸ ਹੋ ਗਿਆ ਹੁਣ ਤਾਂ।
ਬਸ ਐਸਾ ਹੀ ਹੋ ਜਾਂਦਾ ਛੁੱਟੀਆਂ ਚ ਤੇ ਬੱਚਿਆਂ ਨੂੰ ਅਸੀਂ ਮਨਾ ਵੀ ਨਹੀਂ ਕਰ ਸਕਦੇ ਦੇਖੋ ਕਿਉਂਕਿ ਛੁ। ਛੁਟਿਆ ਜੇ ਬੱਚੇ ਨਾ ਅਸੀਂ ਆਪਣੇ ਉਹਦੇ ਵਾਸਤੇ ਕਿ ਸਾਨੂੰ ਥੋੜਾ ਜਿਹਾ ਆਰਾਮ ਮਿਲਿਆ ਅਸੀਂ ਬੱਚੇ। ਨ ਕਹਿ ਦਿੰਦੇ ਅੱਛਾ ਲੈ ਫੜ ਮੋਬਾਈਲ ਫੜ ਲੈ ਕਿਉਂਕਿ ਅਸੀਂ ਵੀ ਇਨਾ ਉਹਨਾਂ ਤੋਂ ਜਿਆਦਾ। ਅਪਸੈਟ ਹੋ ਜਾਂਦੇ ਆ ਨਾ, ਕਿਉਂਕਿ ਇੰਨਾ ਸ਼ੋਰ ਘਰ ਚ ਨਾ ਹੋਇ। ਮੋਬਾਇਲ ਤੇ ਫੇਰ ਅਸੀਂ ਸਾਡਾ ਮਨ ਕਾਲਾ ਪੈਣ ਲੱਗ ਜਾਂਦਾ ਹੈ। ਅਸੀਂ ਫੇਰ ਹਾਰ ਕੇ ਕਹਿੰਦੇ ਹਾਂ ਲੈ। ਫੜ ਮੋਬਾਇਲ ਨੂੰ ਵੇਖ ਲੈ ਪਰ ਇਹ ਨੀ ਪਤਾ ਕਿ ਇਹਦੇ ਅੱਗੋਂ ਜਾ ਕੇ ਬੜੇ ਗਲਤ ਅਸਰ ਨੇ।
ਬਿਲਕੁਲ ਉਹਨਾਂ ਵਾਸਤੇ ਹੀ ਨੁਕਸਾਨਦੇਹ ਹੈ। ਸਾਡਾ ਤੇ ਕੁਛ ਨੀ ਵਿਗੜਨਾ ਉਹਨਾਂ ਦਾ ਹੀ ਨੁਕਸਾਨ ਹੈ।
ਹਾਂਜੀ ਨਹੀਂ ਕਈ ਤੇ ਨਾ ਦੇਖ। ਦੇਖੋ ਕਈ ਦਿਨ ਆਪਣੇ ਨਾ ਪੇਰੈਂਟਸ ਨੇ ਨਾ ਬਿਲਕੁਲ ਨਾ ਆਪਣੇ ਬੱਚਿਆਂ ਨੂੰ ਮਤਲਬ ਸਟ੍ਰਿਕਟਲੀ ਇਹ ਦਿੱਤਾ। ਹੋਇਆ ਕੀ? ਫੇਰ ਤਾਨੂੰ ਪੂਰੇ ਦਿਨ ਚ ਸਿਰਫ ਏਕ ਘੰਟਾ ਤਾਨੂੰ ਮੋਬਾਇਲ ਮਿਲੇਗਾ। ਮੈਂ ਦੇਖੀਆਂ ਹੋਈਆਂ ਨੇ ਐਂਂਵੇਂਦੀ ਫੈਮਲੀਸ। ਜਿਨ੍ਹਾਂ ਨੇ ਪੇਰ ਮੇਰੇ ਸਾਮਨੇ ਈ ਪੇਰੈਂਟਸ ਨੇ ਔਰ ਬੱਚੇਆਂ ਨੂੰ ਨਾ ਫੇਰ ਓ। ਪਤਾ ਹੁੰਦਾ ਐਕਿ ਸਾਨੂੰ ਏਨੇ ਟਾਈਮ ਵਾਸਤੇ ਈ ਮੋਬਾਇਲ ਮਿਲਨਾ ਐ ਫੇਰ ਬੱਚੇ ਦੇਖੋ ਜਿੱਦ ਵੀ ਨੀ ਕਰਦੇ। ਕਿ ਸਾਨੂੰ ਓਨਾਂ ਨੂੰ ਕਿਉਂਕਿ ਓਨਾਨੂੰ ਪਤਾ ਐਕਿ ਪੂਰੇ ਦਿਨ ਚ ਸਾਨੂੰ ਐ ਟਾਈਮ ਸਾਨੂੰ ਮੋਬਾਈਲ ਮਿਲਣੈ ਏਸ ਕਰਕੇ ਫੇਰ ਬੱਚੇਆਂ ਨੂੰ ਓਨਾ ਹੈਬਿਟ ਇਚ ਆ ਜਾਂਦਾ ਏ।
ਹਾਂ। ਬਸ ਮੈਨੇ ਵੀ ਜਦੋਂ ਦੇ ਸਕੂਲ ਖੁਲੇ ਐਨਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੇ ਏਨਾਂ ਨੂੰ ਸਿਰਫ ਸ਼ਾਮੀ ਯਾਂ ਅੱਧਾ ਘੰਟਾ ਇੱਕ ਜਨਾ ਦੇਖ ਰੇਆ ਐ ਯਾਂ ਅੱਧੇ ਤੋਂ ਉੱਪ ਉਪਰ ਨੀ ਹੋ ਰੇਆ ਇੱਕ ਘੰਟਾ। ਮੈਂ ਵੇਖਨ ਈ ਨੀ ਦੇ, ਮੈਂ ਕੈ ਰੀ ਹੋਰ ਐਕਟੀਵਿਟੀਜ਼ ਕਰ ਲਓ। ਤੁਸੀ ਬਾਰ ਖੇਲੋ ਸਾਈਕ
ਬੱਚੇਆਂ ਨੂੰ ਕੋ ਕਿ ਬਾਰ ਚਲੇ ਜਾਨ ਸਾਈਕਲਿੰਗ ਕਰਨ ਅ ਬੈਟਬੋਲ ਬੋਲ ਖੇਲਨ। ਕਓਂਕਿ ਐ ਬਲਕਿ ਐ ਚੀਜਾਂ ਤੇ ਖਤਮ ਈ ਹੋਂਦੀਆਂ
ਹਾਂ। ਮੈਂ ਹੁਨ ਏਨਾਂ ਨੂੰ ਰੋਜ਼ ਸ਼ਾਮੀ ਮੈਂ ਇੱਕ ਘੰਟਾ ਮੈਂ ਖੁਦ ਲੈ ਕੇ ਜਾਨੀ ਆਂ ਬਾਰ ਕਿ ਚਲੋ ਸਾਈਕਲਿੰਗ ਕਰ ਲੋ। ਯਾਂ ਤੁਸੀ ਕੁਛ ਖੇਲ ਲਓ। ਕਈ ਖੇਡ ਨੇ ਸਾਡੇ ਦਿਨਾਂ ਚ ਕਿੰਨੇ ਖੇਲ ਹੁੰਦੇ ਸੀ। ਲੁਕਾ ਛਿਪੀ ਸੀ। ਪਤਾ ਨੀ ਕਿੰਨੇ ਕਿੰਨੇ ਗੇਮ ਸੀ।
ਟਾਈਮ ਚ ਸਾਡੇ ਕੋਲ ਮੋਬਾਇਲ ਹੈਗੇ ਸੀ। ਅਸੀ ਤੇ ਸਾਰਾ ਦਿਨ ਘਰ ਇੰਡੋਰ ਗੇਮਸ ਖੇਲ ਲਈਆਂ। ਵ ਹੁਣ ਤੇ ਬੱਚੇ ਖੇਡਦੇ ਈ ਨੀ ਬੱਚੇ ਨਾ ਕੋਈ ਕੈਰਮ ਬੋਡ ਕੈਰਮ ਨੀ ਖੇਲਦੇ ਕੁਛ ਨੀ। ਚੈਸ ਹੋ ਗਈ ਜਿਨਾਲ ਮਾਈਂਡ ਸਾ਼ਪ ਹੁੰਦਾ ਐ। ਚੈਸ ਖੇਲ ਅਸੀ ਤੇ ਐ ਸਾਰੀ ਗੇਮਸ ਖੇਲਦੇ ਹੁੰਦੇ ਸੀ। ਤੇ ਹੁ ਅੱਜ ਕੱਲ ਦੇ ਬੱਚੇਆਂ ਨੂੰ ਪਤਾ ਈ ਨੀ ਐ ਚੀਜਾਂ ਦਾ। ਸਿਰਫ ਮੋਬਾਇਲ ਚ ਰੀਲਸ ਦੇਖੀ ਜਾ ਰੇ ਨੇ। ਸਕਰੋਲ ਕਰੀ ਜਾਂਦੇ ਨੇ, ਫਿੰਗਰ ਓਨਾਂ ਦੀ ਚਲੀ ਜਾਂਦੀ ਪਰ ਚਲੀ ਜਾਂਦੀ ਏ। ਮੈਨੂੰ ਤੇ ਬੋਤ ਮੈਨੂੰ ਤੇ ਕਈ ਬੱਚੇਆਂ ਨੂੰ ਦੇਖਨੇ ਆਂ ਮੈਨੂੰ ਤੇ ਬੋਤ ਗਲਤ ਲੱਗਦਾ ਐ।
ਸਾਡੇ ਸਾ ਸਾਡੇ ਨਾਲੋਂ ਜਾਦਾ ਮੋਬਾਇਲ ਚਲਾ ਲੈਂਦੇ ਨੇ ਛੋਟੇ-ਛੋਟੇ ਬੱਚੇ।
ਹਾਂਜੀ ਹਾਂਜੀ ਬਿਲਕੁਲ। ਅਰੇ ਤਾਨੂੰ ਨੀ ਪਤਾ ਮੈਂ ਜਾਨੀ ਆਂ ਅਪਨੇ ਪੇਕੇ ਜਾਨੀ ਆਂ ਮੇਰਾ ਪਤ ਤੀਜਾ ਹੈਗਾ ਵੇ। ਛੋਟਾ ਏ ਬੋਤ ਛੋਟਾ ਹੋਏਗਾ ਤਿੰਨ ਸਾਲ ਦਾ ਹੋਏਗਾ ਚਾਰ ਸਾਲ ਦਾ ਹੋਏ। ਤੇ ਓ, ਓ ਮੇ ਮੇਰੇ ਕੋਲ ਆਏਗਾ ਬੂਆ ਫੋਨ ਦੇ ਦੋ, ਬੂਆ ਫੋਨ ਓ ਅਪਨੇ ਆਪ ਗੇਮਸ ਡਾਊਨਲੋਡ ਕਰ ਲੇਂਦਾ ਐ। ਬੋਤ ਚਲਾਕੇ ਓ ਤੇ ਬੋਤ ਸਾਰੀ ਆਪਨੇ ਆਪ ਈ ਗੇਮਸ ਡਾਊਨਲ
ਸੇਮ ਜਿੱਦਾਂ ਤੁਸੀ ਦੱਸ ਰੇ ਓ ਓਦਾਂ ਹੀ ਸੇਮ ਜਿੱਦਾਂ ਤੁਸੀ ਦੱਸ ਰੇ ਓ ਮੇਰਾ ਵੀ ਛੋਟਾ ਏਹੀ ਕੰਮ ਕਰਦਾ ਐ। ਮੋਬਾਈਲ ਦੇ ਦੋ। ਹੁਨ ਮੈਨੇ ਘੱਟ ਕਰਤਾ ਐ। ਡੈਡੀ ਡੈਡੀ ਮੈ ਡੀਲ ਕਰ ਲਉ ਡੈਡੀ ਡੀਲ ਕਰ ਲਉ। ਏਕ ਕਿਸ ਕਰ ਆਏਗਾ ਡੈਡੀ ਨੂੰ ਬਸ ਨਾਲ ਈ ਮੋਬਾਈਲ ਲੈਏਗਾ।
ਹਾਂ ਦੇਖਲੋ। ਦੇਖੋ ਬੱਚੇਆਂ ਨੂੰ ਤੁਸੀ ਐ ਸੋਚ ਚੋ ਕਿ ਬੱਚੇ ਕਿੰਨੇ ਚਲਾਕ ਹੋ ਗਏ ਨੇ। ਅਪਨਾ ਕੰਮ ਨਿਕਲਵਾਨ ਵਾਸਤੇ ਕਿਵੇਂ ਕਿਵੇਂ ਦੇਖੋ ਓ ਓ ਲਾਲਚ ਦੇਂਦੇ ਨੇ ਵੱਡੇਆਂ ਨੂੰ ਹੁਨ।
ਬਿਲਕੁਲ।
ਬੋਤ ਚਲਾਕ ਹੋਗੇ।
ਬੋਹਤ ਜਾਦਾ ਮੈਂ ਮੈਂ ਤੇ ਖੁਦ ਕੇਨੀ ਆਂ। ਕਿ ਏਨਾਂ ਨੂੰ ਹੁਨ ਮੈਂ ਸ਼ਾਮੀ ਲੈ ਕੇ ਜਾਂਨੀ ਆਂ ਨਾ। ਮੈਂ ਕੇਨੀ ਆਂ ਯਾਂ ਬੈਡਮਿੰਟਨ ਖੇਲ ਲੋ ਯਾਂ ਸਾਈਕ ਕਲਿੰਗ ਕਰ ਲੋ ਯਾਂ ਕੁਛ ਵੀ ਖੇਲ ਲੋ।
ਹਾਂਜੀ। ਬਿਲਕੁਲ ਸਈ ਕਰ ਰਏ ਓ ਤੁਸੀ। ਹਾਂਜੀ। ਸਾਨੂੰ ਐਈ ਚੀਜਾਂ ਬੱਚੇਆਂ ਨੂੰ ਐ ਏਦਰ ਵਲ ਈ ਐਨਕਰੇਜ ਕਰੋ ਤਾਂ ਕਿ ਮੋਬਾਇਲ ਏਨਾਂ ਦਾ ਬੋਹਤ ਘੱਟ ਹੋ ਜਾਏ।
ਕਿ ਮੈਂ ਖੁਦ ਦੇਖ ਕੇ ਨਾ ਥੱਕ ਗਈ ਆਂ ਹੁਨ ਕਿ ਏਨਾਂ ਮੋਬਾਇਲ ਵੇਖਣ ਲੱਗ ਗਏ ਨੇ ਛੁੱਟੀਆਂ ਵਿੱਚ। ਏਨਾ ਜਾਦਾ।
ਹਾਂਜੀ ਆਈਸ ਤੇ ਵੀ ਫੇਰ ਆਈਸ ਤੇ ਇਫੈਕਟ ਪੈਂਦਾ ਦੇਖੋ। ਫਿਰ ਸਟੱਡੀ ਵੱਲ ਬ ਬੱਚੇਆਂ ਦੀ ਸਟੱਡੀ ਵੱਲ ਦੇਖੋ ਧਿਆਨ ਈ ਨੀ ਆਏਗਾ ਓਨਾਂ ਦੇ ਅੱਜ-ਕੱਲ ਸਟੱਡੀ ਕਿੰਨੀ ਟੱਫ ਹੈਗੀ ਏ ਕਿੰਨਾ ਕੰਪੀਟੀਸ਼ਨ ਹੈਗਾ। ਅਗਲੇ ਆਪਨੀ ਸਾਰੀ ਐਨਰਜੀ ਆਪਨਾ ਸਾਰਾ ਮਾਇੰਡ ਏ-ਏ ਗੱਲ ਸੁਸਾਈਡ ਚ ਯੂਜ ਕਰ ਲੈਨਗੇ ਤੇ ਫੇਰ ਸਟੱਡੀ ਚ ਕਿਵੇਂ ਕਰਨਗੇ?
ਕਿਵੇਂ ਕਰਨਗੇ ਬਿਲਕੁਲ ਏ ਤੇ ਹੈ ਈ ਐ ਹਾਂ ਬਿਲਕੁਲ ਕਿਓਂਕਿ ਜਿਸ ਵੇਲੇ ਪੜਨ ਦਾ ਟੈਮ ਐ ਓਸ ਵੇਲੇ ਵੀ ਏਨਾਂ ਨੂੰ ਮੋਬਾਈਲ ਚਾਈਦਾ ਓ ਫੇਰ ਧਿਆਨ ਮੋਬਾਈਲ ਚ ਪੜਾਈ ਚ ਕਿੱਥੇ ਰੈਨਾ, ਏਸ ਕਰਕੇ ਹੁਨ ਤੇ ਦੇਖੋ ਅੱਗੋਂ-ਅੱਗੋਂ ਕਿੰਨਾ ਕੋਂਪੀਟੀਸ਼ਨ ਐ ਪੜ੍ਹਾਈ ਚ ਵੀ, ਬੱਚੇ ਏਨੇ-ਏਨੇ ਅੱਗੇ ਦੇ ਤੇ ਪਏ ਨੇ।
ਬਿਨਾਂ ਸਟੱਡੀ ਤੋਂ ਕੁਛ ਵੀ ਨੀ ਹੈਗਾ। ਤੁਸੀਂ ਮੰਨੋਗੇ ਨੀ ਹਾਂ ਤੁਸੀਂ ਹੁਨੇ ਈ ਆਪਨੇ ਬੱਚਿਆਂ ਨੂੰ ਆਪਨੇ ਕੰਟਰੋਲ ਕਰ ਲੋਗੇ ਤੇ ਬਸ ਫੇਰ ਤਾਂਈ ਅੱਗੇ ਤਾਨੂੰ ਨੂੰ ਏਨਾਂ ਨਈਂ ਤੇ ਖੁਦ ਆਪਨੇ ਮਾਂ-ਪਿਓ ਨੂੰ ਈ ਹੁੰਦਾ ਕੇ ਚਲੋ ਬੱਚੇ ਨੂੰ ਏਨੀ ਦੇਖੋ ਪੜਾਈਆਂ ਕਿੰਨੀਆਂ ਮੈਂਗੀਆਂ ਨੇ ਕਿੰਨਾ ਪੈਸਾ ਲਗਾ ਕੇ ਅਸੀਂ ਬੱਚਿਆਂ ਨੂੰ ਪੜਾ ਰਏ ਆਂ ਔਰ ਬੱਚੇ ਫੇਰ ਦੇਖੋ ਛਾਇਆ ਨੰਬਰ ਨੀ ਲਿਆਨਗੇ ਤੇ ਫਿਰ ਕੰਪੀਟੀਸ਼ਨ ਚ ਪਿੱਛੇ ਈ ਰੈ ਜਾਨਗੇ ਨਾ।
ਪਿੱਛੇ ਰੈ ਜਾਨਗੀਆਂ ਏ ਤੇ ਹੈਈ ਐ ਹਾਂ ਬਿਲਕੁਲ ਅਸੀਂ ਸਾਡੇ ਸ ਸਕੂਲਾਂ ਦੀ ਕੇੜੀ ਘੱਟ ਫੀਸ ਇੰਨੀਆਂ-ਇੰਨੀਆਂ ਫੀਸਾਂ ਐਂ। ਤੇ ਬੱਚੇ ਪੜਨ ਨਾ ਨੰਬਰ ਘੱਟ ਆਨ ਤੇ ਕਿੰਨਾ ਅਜੀਬ ਲੱਗਦਾ।
ਹਾਂ ਨਈਂ ਠੀਕ ਐ ਗੱਲ ਤੇ ਬਿਲਕੁਲ ਠੀਕ ਐ। ਮੋਬਾਇਲ ਤੋਂ ਤਾਂ ਬੋਤ ਗ਼ਲਤ ਚੀਜ਼ ਐ, ਬੱਚਿਆਂ ਵਾਸਤੇ ਤਾਂ ਗ਼ਲਤ ਈ ਐ। ਕਿਓਂਕਿ ਬੱਚਿਆਂ ਦਾ ਤਾਂ ਏਨਾ ਕੋਈ ਯੂਜ ਈ ਨੀ ਹੈਗਾ ਬੱਚਿਆਂ ਵਾਸਤੇ ਤਾਂ ਗ਼ਲਤ ਈ ਐ ਸਾਡੇ ਵੱਡਿਆਂ ਵਾਸਤੇ ਤੇ ਚਲੋ ਸਾਰੇ ਕੰਮ ਕਰਨੇ ਨੇ ਅਸੀਂ ਫੋਨ ਕਾਲ ਕਰਨੇ ਨੇ ਓਨਲਾਈਨ ਕੰਮ ਹੋਨ ਲਾਗੇ ਨੇ ਅੱਜ-ਕੱਲ ਪਰ ਛੋਟੇ ਬੱਚੇਆਂ ਵਾਸਤੇ ਤੇ ਐ ਬੋਤ ਗ਼ਲਤ ਚੀਜ਼ ਐ, ਜਿੰਨਾ ਦੂਰ ਹੋਵੋ
ਬੱਚੇ ਨੇ ਓਨਾਂ ਵਾਸਤੇ ਤਾਂ ਗਲਤ ਤੀ ਏ ਜੇੜੇ ਦਸ ਸਾਲ ਮਤਲਬ ਦੇਖੇਆ ਜਾਏ ਬਾਰਾਂ ਸਾਲ ਤੱਕ ਦੇ ਬੱਚੇਆਂ ਲਈ ਤਾਂ ਗਲਤ ਈ ਐ।
ਹਾਂਜੀ-ਹਾਂਜੀ ਬਸ ਓਈ ਨਾ ਬਸ ਐ ਲਿਮਟ ਰੱਖ ਲੈਨੀ ਚਾਈਦੀ ਐ ਬੱਚੇ ਵਾਸਤੇ ਵੀ। ਵੀ ਓਨਾ ਕਿੰਨੀ ਦੇਰ ਈ ਮਿਲਿਆ। ਥੋੜਾ ਚਲੋ ਮਾਇੰਡ ਡਾਇਵਰਟ ਕਰਨ ਵਾਸਤੇ ਥੋੜੀ ਦੇਰ ਬੱਚਾ ਲੈ ਲੇ। ਬਸ ਜਾਦਾ ਨਈ ਜਾਦਾ ਨਈ ਦੇਨਾ ਚਾਈਦਾ ਹਾਂਜੀ।
ਸ਼ੁਕਰ ਕੀਤਾ ਸ਼ੁਕਰ ਕੀਤਾ ਕੀ ਸਕੂਲ ਖੁੱਲੇ ਨੇ, ਹੁਨ ਸਵੇਰੇ ਚਲੇ ਜਾਂਦੇ ਨੇ ਸੱਤ ਵਜੇ ਤੋਂ ਲੈ ਕੇ ਅਹ ਢਾਈ ਵਜੇ ਤੱਕ ਕਨ ਸਕੂਲ ਰੈਂਦੇ ਨੇ ਉਸ ਤੋਂ ਬਾਦ ਰੋਟੀ ਰੂਟੀ ਖਾਂਦੇ ਨੇ ਟੀ ਵੀ ਚਲਾ ਲੈਂਦੇ ਨੇ ਰੋਟੀ ਖਾਨ ਵੇਲੇ। ਉਸ ਤੋਂ ਬਾਦ ਮੈਂ ਸੁਆ ਦਿੰਨੀ ਆਂ, ਸ਼ਾਮੀ ਉੱਠਦੇ ਨੇ ਪੰਜ ਸਾਢੇ ਪੰਜ ਕੁ ਵਜੇ ਨਾਲ ਫੇਰ ਏਨਾਂ ਨੂੰ ਕੁਝ ਖਾਨ ਪੀਨ ਵਾਸ ਦਿੰਨੀ ਆ ਤੇ ਐ ਤਾਂ ਵੀ ਟੀ ਵੀ ਚਲਾਨ ਲੱਗ ਗਏ ਨੇ ਮਤਲਬ ਮੋਬਾਈਲ ਤਾਂ ਵੀ ਨੀ ਮੰਗਦੇ ਪਏ ਫੇਰ ਪੜਾਨ ਬੈ ਜੇ ਦਿੰਨੀ ਆਂ ਤੇ ਐ ਕੀ ਹਾਂ ਥੋੜਾ ਰਾਤ ਦੇ ਟੈਮ ਜਾਂ ਉਸ ਤੋਂ ਬਾਦ ਪਾਪਾ ਦਾ ਲੈ ਲੇਆ ਜਾਂ ਕਿਸੀ ਦਾ ਲੱ ਲੇਆ, ਫੇਰ ਮੈਂ ਕੈਨੀ ਆਂ ਚਲੋ ਇੰਨਾਂ ਤਾਂ ਕੋਈ ਗੱਲ ਈ ਨਈਂ ਐ।
ਹਾਂ ਨਈਂ ਕੋਈ ਨੀ ਇੱਕੋ ਦਮ ਵੀ ਨੀ ਦੇਖੋ ਤੁਸੀਂ ਇੱਕੋ ਦਮ ਵੀ ਨੀ ਬੱਚਿਆਂ ਦਾ ਛੁਡਾ ਸਕਦੇ ਥੋੜੀ ਹੌਲੀ-ਹੌਲੀ ਨਾ ਬਸ ਟਾਈਮ ਘੱਟ ਹੁੰਦਾ ਜਾਏਗਾ ਆਪਨੇ ਆਪ ਆਦਤ ਵੀ ਛੁਟ ਜਾਏਗੀ।
ਹਾਂ ਓਹੀ ਤਾਂ ਮੈਂ ਕੈ ਰਈ ਆਂ ਬਸ ਐ ਏ ਕੇ ਜਿੱਦਾਂ ਐ ਛੁੱਟੀਆਂ ਚ ਵੇਖ ਰਏ ਸੀਗੇ ਨਾ ਦਿਨ ਰਾਤ ਐਂਜ ਲੱਗਦਾ ਸੀ ਇਕ ਕੀਤੀ ਹੋਈ ਐ ਏਨਾਂ ਨੇ ਮੋਬਾਇਲ ਵੇਖ ਖਾਨੇ ਚ, ਓ ਚੀਜ਼ ਤੋਂ ਛੁਟਕਾਰਾ ਮਿਲਿਆ।
ਚਲੋ ਅੱਛਾ ਓਹੀ ਬਸ ਓਈ ਵੇਖਣਾ ਪੇਆ ਨਾ ਸੁਣ ਦੇਖੋ ਬ ਬੱਚਿਆਂ ਨੂੰ ਅੱਗੇ ਦੇਖਣਾ ਤਾਂ ਪੇਰੈਂਟਸ ਨੇ ਹੀਂ ਐ, ਕਿਉਂਕਿ ਪਾਪਾ ਬੱਚਿਆਂ ਦੇ ਪਾਪਾ ਤੇ ਦੇਖੋ ਬਾਰ ਈ ਹੁੰਦੇ ਨੇ ਕੰਮ ਕਰਦੇ ਨੇ, ਏਹ ਸਾਡੇ ਤੇ ਆ ਜਾਂਦੀ ਏ ਜਿੰਮੇਵਾਰੀ ਸਾਰੀ ਬੱਚਿਆਂ ਦੀ। ਵੀ ਅਸੀਂ ਘਰ ਨੇ ਤੇ ਫੇਰ ਓ ਫੇਰ ਨਈ ਤਾਂ ਫੇਰ ਸੁਣਨ ਨੂੰ ਵੀ ਸਾਨੂੰ ਈ ਮਿਲੇਗਾ। ਵੀ ਤੁਸੀਂ ਬੱਚੇਆਂ ਨੂੰ ਧਿਆਨ ਨੀ ਰੱਖੇਆ, ਤੁਸੀਂ ਐ ਕਾਰਤਾ ਤੁਸੀਂ ਓ ਕਾਰਤਾ।
ਮੈਂ ਬਿਲਕੁਲ ਐ ਤੇ ਹੈਈ ਏ ਓ ਤੇ ਫੇਰ ਐਹ ਹੁੰਦਾ ਈ ਐਨਾ ਕਿ ਓ-ਓ ਤੇ ਏਹੀ ਕੈਹਣਗੇ। ਕਿ ਅਸੀਂ ਤਾਂ ਸਾਰਾ ਦਿਨ ਬਾਰ ਆਂ, ਤੁਸੀਂ ਵੇਖਦੇ ਪਏ ਓ ਬਿਲਕੁਲ ਸਈ ਵੀ ਗੱਲ ਏ। ਹੈ ਤੇ ਮ ਹਾਂ ਜਿੰਮੇਵਾਰੀ ਤਾਂ ਹੈ ਈ ਸਾਡੀ, ਐ ਵੀ ਸਹੀ ਐ ਅਸੀਂ ਵੀ ਵੇਖਣਾ ਨਾ ਬੱਚਿਆਂ ਨੂੰ ਕੀ ਕਰ ਰਏ ਨੇ ਕੀ ਨੀ ਕਰ ਰਏ ਓਤੇ ਆਪਣੇ ਕੰਮ ਲੱਗੇ ਦੇ ਨੇ। ਤੇ ਮੈਂ ਵੀ ਮੈਨੂੰ ਵੀ ਬਹੁਤ ਹੋਣ ਲੱਗ ਗੇਆ ਸੀਗਾ, ਮੈਂ ਕੇਆ ਨਈ ਹੁਣ ਨੀ ਐਹਨਾਂ ਨੂੰ ਏਦਾਂ ਮੈਂ। ਕਰਨਾ ਹੁਣ ਮੈਂ ਥੋੜਾ ਸਟਿ੍ਕ ਥੋੜਾ ਜੇਹਾ ਰੈਨੀ ਆਂ ਖੁਦ ਵੀ ਬੰਨੀ ਆ ਸਟ੍ਰਿਕ ਥੋੜਾ ਜੇਹਾ।
ਹਾਂਜੀ ਹਾਂ ਹੋਨੋ ਪੈਂਦਾ ਜੀ ਦੇਖੋ ਬੱਚੇ ਨੂੰ ਪਆਰ ਵੀ ਕਰੋ। ਜਿੱਥੇ ਗਲਤ ਏ ਓੱਥੇ ਡਾਂਟੋ ਵੀ, ਸਮਝਾਓ ਵੀ ਓੱਨੂੰ। ਸਭ ਕੁਝ ਕਰਨਾ ਪੈਂਦੈ ਬੱਚਿਆਂ ਨੂੰ, ਅਗਰ ਅਸੀਂ ਓਹਨਾਂ ਨੂੰ ਸਈ। ਸਾਨ ਬਣਾਣੈ ਨਾ ਤੇ ਸਾਨੂੰ ਥੋੜਾ ਸਟਿਕ ਵੀ ਹੋਣਾ ਪਏਗਾ, ਅਗਰ
ਹਾਂਜੀ।
ਚਲੋ ਬਈ ਏਹੀ ਤਰੀਕਾ ਅਪਣਾ ਨੇ ਮਤਲਬ ਡਿਪੈਂਡ ਕਰਦਾ ਕਿ ਸਾਡਾ ਬਚ ਚਾਅ ਕੇਹੜੀ ਚੀਜ਼ ਨੂੰ ਜਲਦੀ ਅਸਤ ਕਰ ਦਿੰਦਾ? ਠੀਕ ਐ ਚਲੋ, ਕੋਈ ਨੀ ਕੋਈ ਨੀ, ਠੀਕ ਐ ਜੀ ਸਸ ਸ਼੍ਰੀ ਕਾਲ ਜੀ।